ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ
ਹਾਂ ਹਾਂਜੀ ਹਾਂਜੀ ਵਧੀਆ ਤੁਸੀਂ
ਹੋਰ ਬੱਚੇ ਸਭ ਠੀਕ ਹੈ
ਹਾਂਜੀ ਹਾਂਜੀ ਸਭ ਵਧੀਆ
ਅੱਛਾ ਜੀ ਵੋਧੀਆ ਹਾਂਜੀ ਹਾਂਜੀ ਹੋਰ ਬਸ ਮੈਂ ਕਿਹਾ ਬੈਠੇ ਉੱਥੇ ਸੀ ਵਿਹਲੇ ਮੈਂ ਕਿਹਾ ਚਲੋ ਇੱਕ ਗੱਲ ਹੀ ਕਰ ਲਾਂ ਤੁਹਾਡੇ ਨਾਲ ਤੇ ਮੈਂ ਨਾ ਤੁਹਾਨੂੰ ਪੁੱਛਣਾ ਸੀ ਉਹ ਕਿ ਤੁਸੀਂ ਬੈਡਸ਼ੀਟ ਵਗੈਰਾ ਮੈਂ ਤੁਹਾਡੇ ਘਰ ਆਈ ਸੀ ਅਤੇ ਦੇਖਿਆ ਸੀ ਤੁਹਾਡੀ ਤੁਸੀਂ ਬਹੁਤ ਸੋਹਣੀ ਬੈੱਡਸ਼ੀਟ ਵਿਛਾਈ ਵਿਛੀ ਹੋਈ ਸੀ ਤੁਸੀਂ ਮੈਂ ਹੀ ਪੁੱਛਣਾ ਸੀ ਮੈਂ ਕਿਹਾ ਤੁਸੀਂ ਕਿੱਥੋਂ ਲੈਂਦੇ ਹੋ ਬੈਡਸ਼ੀਟਾਂ ਵਗੈਰਾ
ਮੈਂ ਬਜ਼ਾਰ ਹੀ, ਹਾਂਜੀ ਬਾਜ਼ਾਰ ਈ ਗਈ ਸੀ ਓਧਰੋਂ।
ਏਹ ਏਰੀਆ, ਕਿਸ ਏਰੀਏ ਤੋਂ ਖਰੀਦਦੇ ਹੋ?
ਮੈਂ ਯਮੁਨਾਨਗਰ ਵਾਲੀ ਸਾਈਡ ਤੋਂ।
ਅੱਛਾ ਜੀ, ਕਿਉ ਕਿਉਂਕਿ ਮੈਮ ਤੇ ਬੈੱਡਸ਼ੀਟ ਤਾਂ ਵੀ ਇੱਕ ਤੁਆਈ ਚ, ਦੋ ਤੁਆਈ ਚ, ਕਲਰ ਈ ਸਾਰੇ ਫੇਂਟ ਹੋ ਜਾਂਦੇ ਨੇ।
ਨਹੀਂ ਨਹੀਂ ਇਸਦਾ ਕਲਰ ਨਹੀਂ ਨਿਕਲੇਗਾ ਇਹਦਾ ਕਲਰ ਪੱਕੇ ਹੈ ਤੇ ਵੈਸੇ ਵੀ ਅੱਜ ਕੱਲ ਕੱਪੜੇ ਦੀ ਕੋਈ ਗਰੰਟੀ ਤੇ ਹੈ ਨਹੀਂ
ਠੀਕ ਠੀਕ
ਕੋਈ ਕਲਰ ਚਲਾ ਵੀ ਜਾਂਦਾ ਹੈ ਕੋਈ ਕਲਰ ਜਾਂਦਾ ਹੀ ਨਹੀਂ
ਨਹੀਂ ਬੈੱਡਸ਼ੀਟ ਮਤਲਬ ਕਿ ਤੁਹਾਡੇ ਤਾਂ ਬਹੁਤ ਸੋਹਣੀਆਂ ਸੀ ਬੈੱਡਸ਼ੀਟ ਵਿੱਸ਼ੀ ਹੋਈ
ਹਾਂਜੀ ਹੋਰ ਨਹੀਂ ਬਾਜ਼ਾਰ ਚ ਮਾਰਕੀਟ ਚ ਤੇ ਬਹੁਤ ਵਧੀਆ ਇਸੋ ਵੀ ਵਧੀਆ ਵਧੀਆ ਆਈ ਹੋਈਆਂ
ਅੱਛਾ ਜੀ
ਹਾਂਜੀ ਐਸ ਤੋਂ ਹੀ ਵਧੀਆ ਵਧੀਆ ਆਈ ਹੋਈ ਹੈ
ਮਤਲਬ ਕਿ ਤੁਸੀਂ ਜਿ ਜਿਹਦੋਂ ਕੋਲੋਂ ਤੁਸੀਂ ਲੈਂਦੇ ਹੋ ਮਤਲਬ
ਹਾਂ ਉਹਨਾਂ ਕੋਲ ਬਹੁਤ ਵਰਾਇਟੀ ਹੈ ਜਿੱਦਾਂ ਦੀ ਮਰਜ਼ੀ ਜੀ ਜਿਵੇਂ ਵੀ ਤੁਸੀਂ ਕਹੋਗੇ, ਔਵੇਂ
ਅੱਛਾ, ਮਤਬ ਕਿ ਮਾਰਕੀਟ ਚੋਂ ਹੀ ਲਈ, ਮੈਂ ਕਿਹਾ ਸ਼ਾਇਦ, ਕਿਸੇ ਜਿਵੇਂ ਲੇਡੀਜ਼ ਵਗੈਰਾ ਕਾਰ
ਨਈ, ਨਹੀਂ-ਨਹੀਂ, ਮਾਰਕੀਟ ਚੋਂ ਹੀ ਲਿੱਤੀ ਸੀ।
ਠੀਕ ਹੈ, ਔਨ ਔਰ ਮਤਲਬ ਜੇਹੜੀ ਤੁਸੀਂ ਨੀ ਜੇਹੜੀ ਤੁਹਾਡੇ ਏ ਘਰ ਵੀਸ਼ੀ ਹੋਈ ਸੀ, ਮਤਲਬ ਕਿ, ਬੈਡ ਤੇ ਮਤਲਬ, ਉਹਦੀ ਮਤਲਬ ਕਿ ਕਿਦੇ, ਕਿਸ ਰੇਂਜ ਚ ਤੁਸੀਂ, ਖਰੀਦਆਂ ਉਹ?
ਉਹ ਜਾਦਾ ਨੀ ਏ, ਕੋਸਟ, ਜਾਦਾ ਉਹ ਮਹਿੰਗੀ ਨੀ ਏ, ਠੀਕ-ਠੀਕ ਰੇਟ ਹੈ। ਡੇਢ ਸੌ ਤੱਕ, ਦੋ ਸੌ ਤੱਕ, ਇੰਨੀ ਕੀ ਹੈ, ਜਾਦਾ ਨੀ ਹੈ।
ਅੱਛਾ ਨੀ, ਬੈਡਸ਼ੀਟ, ਫੁਲ ਬੈਡਸ਼ੀਟ ਮੈਂ ਕਹਿੰਦੀ ਬੀ ਆ।
ਅੱਛਾ, ਫੁਲ ਬੇਡਸ਼ੀਟ ਤੇ ਫੇਰ ਡਬ ਆਓ ਏਹ ਸੋਲ ਜਾਦਾ ਲਗਾ ਲੋ ਰੇਟ।
ਹਾਂ।
ਹਾਂਜੀ, ਨਈ ਬਹੋਤ ਵਧੀਆ, ਵਰਾਇ ਟੀ ਤੇ ਏਨੀ-ਏਨੀ ਵਧੀਆ ਐ, ਫਰੀਲ ਵਾਲੀ ਵੀ ਆਂਦੀ ਐ ਬੈਡਸ਼ੀਟਾਂ।
ਅੱਛਾ ਜੀ, ਮਤਬ ਕਿ ਜੇ, ਮੈਂ ਕਿਤੇ ਕੀ ਮਤਲਬ ਬੈਡਸ਼ੀਟ ਦੇਖੀ ਨੂੰ ਵੀ ਬਈ, ਸਾਈਡਾਂ ਤੋਂ ਕੋਰਨਰ ਬਣੇ ਹੁੰਦੇ ਨੇ, ਉਹਨਾਂ ਦੇ, ਹਨਾ ਬੀ ਜਿੱਦੇ ਲਾਲ ਵਿਕੀ ਜੇਹੜੀ ਅਸੀਂ ਬੈਡਸੀਤ, ਜਿਵੇਂ ਬੈਡਸ਼ੀਟ ਵਿਛਾਈ ਏ ਨਾ ਔਨਾਂ ਦੇ ਨਾ ਸਾਈਡਾਂ ਤੇ ਕੋਰਨਰ ਵੀ ਬਣੇ ਹੁੰਦੇ ਨੇ, ਵੀ ਉਹ ਜਿਦੇ ਨਾਲ ਚਦਰ ਬਿਲਕੁਲ ਵੀ ਹਿਲਦੀ ਨਈ ਹੈ, ਔਰ ਫਿਰ
ਹਿਲਦੀ ਨੀ ਆ, ਹਾਂਜੀ-ਹਾਂਜੀ, ਨਈ ਔਹ ਸਨ, ਔਹ ਦੂਸਰੀ ਹੁੰਦੀ ਨਾ ਸਨਥੇਟਿਕ ਮਿਕਸ, ਔਹ ਹੀ ਹੋਈ ਜਾਂਦੀ ਹੈ ਕੋਟ ਟਨ ਦੀ ਨੀ ਹਿਲਦੀ, ਅੱਜ ਕੱਲ ਮਿਕਸਿੰਗ ਅ ਮਿਕਸਿੰਗ ਦੇ ਸਾਬ ਨਾਲ, ਔਹ ਹੋ ਜਾਂਦਾ ਏ, ਅੱਜ ਕੱਲ੍ਹ ਤੇ ਸਟੋਪਰ ਲੱਗ ਗਏ ਨੇ, ਚਦਰਾਂ ਨੂੰ। ਗੱਦੇ ਦੇ ਨਾਲ ਨੀਚੇ, ਅਟੈਚ ਕਰਦੋ। ਤੇ ਚਦਰ ਤੁਹਾਡੀ ਏਦਰ ਉਦਰ ਨਈ ਹਿਲੇਗੀ। ਬਿਲਕੁਲ ਸਈ ਰਹੇਗੀ ਚਦਰ।
ਤੇ ਉਪਰ ਵਾਲੀ ਚੱਦਰ, ਕਿਦੇ, ਕੇਹੜੀ ਜਗ੍ਹਾ ਤੋ ਈ ਲਈ?
ਯਾ ਓਧਰੋਂ ਈ, ਏਹ ਯਮੁਨਾਨਗਰ ਤੋਂ ਹੀ।
ਠੀਕ ਐ।
ਹਾਂਜੀ, ਹੋ।
ਹੂੰ।
ਬਸ ਯਮੁਨਾਨਗਰੋਂ ਲੈ ਕੇ, ਬ ਹਾਨ ਜੀ ਮੈਂ ਵੀ ਬਹੋਤ ਸ਼ੋਪ, ਕਈ ਦੁਕਾਨਾਂ ਤੇ ਗਈ ਆ, ਤਾਂ ਜਾ ਕੇ ਏਹ ਪਸੰਦ ਆਈ ਹੈ। ਬੋ, ਬਹੋਤ ਘੁੰਮਣਾ ਪੈਂਦਾ ਐ। ਬੜਾ ਜਿਆਦਾ ਘੁੰਮਣਾ ਪੈਂਦਾ ਐਵੇਂ ਨਹੀਂ ਤੇ ਕੋਈ ਡਾਲ ਕਲਰ ਮਿਲ ਜੇਗਾ ਕੋਈ ਐਸਾ ਹੀ ਕਲਰ ਮਿਲ ਜੇਗਾ
ਬਸ ਇਹ ਕਿ ਹੁਣ ਜਿਵੇਂ ਅਸੀਂ ਹੰਡਰਡ ਪਰਸੈਂਟ ਕੋਟਨ ਲੈਂਦੇ ਹਾਂ। ਅਤੇ ਨੈਚੁਰਲੀ ਉਹਨਾਂ ਦੇ ਕਲਰ ਫੇਂਟ ਹੋ ਹੀ ਜਾਂਦੇ।
ਪਈ ਰਹਿੰਦੇ ਏ, ਹਾਂਜੀ-ਹਾਂਜੀ।
ਹਾਂਜੀ, ਬਸ ਮੈਂ ਚਾਂਦੀ ਕਿ ਥੋੜੀ ਥੋੜ੍ਹੇ ਚਲ ਲਿਪ ਚ ਆਵੇਂ ਥੋੜ੍ਹੀ ਮਿਕਸ ਹੋ ਜਾਵੇ। ਪਰ ਕਲਰ ਮਤਲਬ ਖੇਟ ਨਾ ਹੋਏ ਨਾ।
ਹਾਂਜੀ ਫੇਰ ਉਹਦੇ ਚ ਸਿੰਥੈਟਿਕ ਮਿਕਸ ਹੋ ਜਾਂਦੀ ਹੈ ਨਾ ਫੇਰ ਉਹਦੇ ਨਾਲ ਕਲਰ ਨਹੀਂ ਜਾਂਦਾ। ਫੇਰ ਅੱਜ-ਕੱਲ੍ਹ ਗਰਮੀ ਦੇ ਵਿੱਚ ਤੇ ਵੈਸੇ ਵੀ ਓ ਵਾਲੀ ਚਾਦਰ ਵਿਛਾਈ ਨੀ ਜਾਂਦੀ।
ਵਿਛਾਈ ਨਹੀਂ ਜਾਂਦੀ ਬਿਲਕੁਲ-ਬਿਲਕੁਲ ਉਹਦੇ ਨਾਲ ਤੇ ਤਪਸ਼ ਲੱਗਦੀ ਉਹਦੇ ਨਾਲ।
ਹਾਂਜੀ ਉਹਦੇ ਨਾਲ ਤਾਂ ਬਛ ਲੱਗਦੀ ਹੈ ਜੇ ਪਿਓਰ ਕੋਟਨ ਲੱਲੋ ਤੇ ਉਹ ਕਲਰ ਚੱਲ ਜਾਂਦਾ।
ਹਾਂ ਬਸ ਤੇਹੀ ਤਾਂ ਮੈਂ ਕਿਹਾ ਕਹਿਨ ਬਸੀ ਮੈਂ ਕਿਹਾ ਪੁੱਛਾ।
ਹਾਂਜੀ-ਹਾਂਜੀ। ਬਹੁਤ ਹੈ ਡਬਲ ਬੈਡ ਦੀ ਲੱਲੋ ਸਿੰਗਲ ਲੱਲੋ। ਬੜੀਆਂ ਚੱਦਰਾਂ ਐ ਏਸੀ ਚੱਦਰ ਵੀ ਐ।
ਅੱਛਾ ਹਾਂ ਏ ਸੀ ਸੈਟ ਪ ਮਤਲਬ ਕਿ ਇਹ ਪੀਲੋ ਕਾ ਵੀ ਪਿੱਲੋ ਕਵਰ ਅ, ਪੀਲੋ ਵੀ ਨਾਲ ਮਿਲਨਗੇ ਇਨਾ ਦੇ
ਹਾਂਜੀ-ਹਾਂਜੀ ਐਨਾ ਦੇ ਨਾਲ ਪੀਲੋ ਵੀ ਮਿਲਨਗੇ, ਵੈਸੇ ਹਾਂਜੀ। ਕਈਆਂ ਦੇ ਨਾਲ ਨੀ ਐ ਕਈਆਂ ਦੇ ਨਾਲ ਓਨਾਂ ਨੇ ਲਗਾਏ ਓਏ ਐ।
ਨੀ ਮੈਂ ਸੋਚਦੀ ਵੀ ਸੀ ਕਿ ਜਿਵੇ ਅਸੀ ਸਿੰਪਲ ਮਤਲਬ ਕਿ ਬੈੱਡਸ਼ੀਟ ਲੇ ਲੈਨੀ ਆ ਮਗਰ ਅਸੀਂ ਓਨੂੰ ਥੋੜਾ-ਥੋੜਾ ਮਤਲਬ ਕਿ ਜਿਵੇ ਅਸੀ ਕੋਨਰ ਆਪ ਬਨਵਾਨੇ ਹੋਨ ਤੇ ਬਈ ਕਿ ਅਸੀਂ ਕੋਨਰ ਬਨਵਾ ਸਕਦੇ ਓ ਕੋਈ ਚਾਵੇ ਬੈਡਸ਼ੀਟ ਨਾਲ
ਹਾਂਜੀ ਓ ਮਾਰਕੀਟ ਤੋ ਈ ਬਨੱਨਗੇ।
ਅੱਛਾ, ਮਤਲਬ
ਹਾਂਜੀ ਜਿਨਾਂ ਕੋਲ ਜੇੜੀ ਸ਼ੋਪ ਤੋ ਤੁਸੀਂ ਲੇਲੋਗੇ ਨਾ, ਤੇ ਓ, ਓ ਅ ਜਿਆਦਾਤਰ ਤੇ ਓ ਸ਼ੋਪ ਵਾਲੇ ਈ ਕਰਵਾ ਦਿੰਦੇ ਐ।
ਠੀਕ ਐ।
ਕੋਰਨਰ ਵਗੈਰਾ, ਸਾਰਾ ਨੀਚੋ ਦੀ ਲਾਸਟਿਕ ਵਗੈਰਾ ਡਲਵਾ ਕੇ ਤੇ ਓ ਕਰਵਾ ਦਿੰਦੇ ਐ।
ਠੀਕ ਐ।
ਹਾਂਜੀ, ਓਯੋ ਸਟਿਚ ਕਰਾ ਦਿੰਦੇ ਐ।
ਠੀਕ ਐ ਓਰ ਮਤਲਬ, ਮਤਲਬ ਜੇੜੀ ਜੇ ਤੁਸੀ ਜਿਵੇ ਬੈਡਸ਼ੀਟ ਸੀ ਸਾਰੇ ਮਤਲਬ ਉਸ ਵ ਬਜਾ ਓਈ ਮਾਰਕੀਟ ਤੋ ਈ‌ ਲੈ ਕੇ ਆਂਦੇ ਓਥੋ ਈ।
ਹਾਂਜੀ-ਹਾਂਜੀ ਸਾਡਾ ਪ੍ਰੋਪਰ ਕੱਪੜਾ, ਓਦਰੋ ਈ ਆਂਦੈ। ਗਰਮ ਵੀ, ਠੰਡਾ ਵੀ ਸਬ ਓਦਰੋ ਈ ਆਂਦੈ।
ਗਰਮ ਵੀ ਓਨਾਂ ਕੋਲੋ ਠੰਡੀਆਂ ਵੀ
ਹਾਂਜੀ, ਹਾਂਜੀ-ਹਾਂਜੀ ਸਾਰਾ ਓਦਰੋ ਈ ਆਂਦੈ। ਹਾਂ, ਹਾਂਜੀ-ਹਾਂਜੀ ਸਾਰਾ ਕੋਛ ਐ ਓਨਾਂ ਕੋਲ ਹਾਂਜੀ, ਓਨਾਂ ਕੋਲ ਈ ਆਂਦੈ ਸਾਰਾ ਕੋਛ।
ਆੰਦੇ ਮਤਲਬ ਕੋਈ ਮਤਲਬ ਏਰੀਆ ਏਗਾ ਏ ਕੋਈ ਮਤਲਬ ਜਿਵੇਂ ਬਈ ਇੰਨਾ ਵੱਡਾ ਯਮੁਨਾਨਗਰ ਦਸ ਦਿਓ ਕੋਈ ਏਰੀਆ ਹੋਵੇ ਜਿਦ
ਹੁਨ ਏਰੀਏ, ਏਰੀਏ ਦਾ ਤੇ ਮੈਨੂੰ ਕੁੱਛ ਪੱਕਾ ਅੰਦਾਜਾ ਨੀ ਐ ਵੈਸੇ ਅਪਾ ਜਾਨੇ ਆ ਤੇ ਸਾਨੂ ਜਿਵੇ ਅੰਦਾਜ਼ਾ ਸਾਨੂੰ ਖੁਦ ਨੂੰ ਈ ਓਗਯਾ ਨਾ ਕੀ ਐ ਜਗਾ
ਠੀਕ ਐ ਮਤਲਬ ਕਿ ਯਾਨੀ ਕਿ ਸਾਨੂੰ ਜਾ ਕੇ ਘੁੰਮਨਾ ਪੇਗਾ
ਗਲੀ-ਗਲੀ ਦੇ ਵਿੱਚ ਈ ਏ ਨਾ ਦੁਕਾਨ। ਗਲੀ ਦੇ ਵਿੱਚ ਈ ਏ, ਘੁੰਮਨਾ ਪਏਗਾ ਹਾਂਜੀ। ਬਾਸ ਯਮਨਾ ਨਗਰ ਹੈਗੀ ਤੇ ਵੱਡਾ ਜਿ ਤੇ ਘੁੰਮਨਾ ਪਏਗਾ, ਘੋਮ-ਘੋਮ ਕੇ ਮਿਲੇਗੀ ਕੋਈ ਚੀਜ ਜੇੜੀ ਲੈਨੀ ਹੋਏਗੀ ਨਾ।
ਹਾਂਜੀ।
ਹਾਂਜੀ।
ਹੋਰ, ਹਾਂਜੀ-ਹਾਂਜੀ ਸਬ, ਸਬ ਠੀਕ ਐ।
ਹਾਂਜੀ, ਨਈ ਮੈਂ ਲੈ ਕੇ ਕਾੱਲ ਈ ਲੈ ਕੇ ਆਈ ਆ ਚੱਦਰ ਐ ਵਲੀ, ਬੈਡਸ਼ੀਟਾਂ ਕਲ੍ਹ ਈ ਲਿਆਈ ਆ, ਹਾਂਜੀ, ਐਸ ਤੋਂ ਪੇਲੇ ਵੀ ਮੈਂ ਇੱਕ ਲੈ ਕੇ ਆਈ ਸੀ।
ਅੱਛਾ, ਪੇਲੇ ਮੈਂ ਏਂਜ ਕਰਾਂਗੀ ਨਾ, ਪੇਲੇ ਮੈਂ ਤੁਹਾਡੇ ਵਲ ਈ ਚੱਕਰ ਮਾਰ ਕੇ, ਪੇਲੇ ਤੁਹਾਡੀਆਂ ਦੇਖਾਂਗੀ, ਤੁਸੀਂ ਕਿਸ ਤੋਲਿਆ ਲੇ ਕੇ ਆਈ ਹੁੰ। ਹੈਨਾ, ਫਿਰ ਤੁਸੀਂ ਮਤਲਬ ਕਿ, ਇਹਨਾਂ ਨੂੰ ਵੋਸ਼ ਕਰਕੇ ਮੈਨੂੰ ਦੱਸਣਾ ਕਿ ਉਹਨਾਂ ਦੇ ਕਲਰ ਤਾਂ ਕਿੰਨਾ ਕੁ ਹੋਇਆ? ਤੇ ਫਿਰ ਮੈਂ ਅ ਤਾਂ ਹਿਸਾਬ ਨਾਲ ਲਵਾਗੀ।
ਹਾਂਜੀ, ਜਾਦਾ ਜਿਵੇਂ ਲੈਣੀ ਹੋਵੇ ਨਾ ਬੈਡਸ਼ੀਟ ਤੇ ਫਰੋਜ਼ੀ ਕਲਰ ਨਾ ਲੋ, ਅਲੱਗ-ਅਲੱਗ ਕਈ ਕਲਰ ਲੈਲੋ ਜਿਹੜਾ ਕਲਰ ਜਾਣ ਵਾਲਾ ਤੁਹਾਨੂੰ ਲੱਗਦਾ ਏ, ਕਿ ਏਹ ਕਲਰ ਜਾਏਗਾ।
ਠੀਕ ਹੈ ਪਤਾ ਕੀ ਮਤਲਬ ਕਿ ਥੋੜੇ ਲਾਈਟ ਕਲਰ ਵੀ ਨਾ ਲਾਈਟ ਕਲਰ ਦੋ ਦਿਨ ਵੀ ਨਹੀਂ ਵਿੱਛ ਦੇ ਨਾ ਲਾਈਟ ਕਲ
ਹਾਂਜੀ ਹਾਂਜੀ ਤੇ ਜਿਆਦਾ ਡਾਰਕ ਲੈਲੋ ਫਿਰ ਗਰਮੀ ਜਿਹੀ ਮਹਿਸੂਸ ਹੁੰਦੀ ਕਿ ਆਪ ਨੂੰ
ੳਹ ਤੇ ਆਈ ਫਿਰ ਜੇ ਜੇ ਜ਼ਿਆਦਾ ਲਾਈਟ ਲੈ ਲਉ ਹੁਣ ਸਾਡੇ ਘਰਾਂ ਵਿੱਚ ਜਿਵੇਂ ਬੱਚੇ ਨੂੰ ਉਪਰ ਬੈਠਣਾ ਸਭ ਰੋਟੀ ਪਾਣੀ ਵੀ ਚੱਲ ਜਾ ਉੱਪਰ ਬੈਠ ਕੇ ਖਾ ਲੈਂਦੇ ਨੇ। ਉਹ ਇੱਕ ਦਿਨ ਹੀਂ ਵਿਛਦੀ ਹੈ ਫਿਰ ਫਿਰ ਉਹ ਜਲਦੀ ਖ਼ਰਾਬ ਹੋ ਜਾਂਦੀ ਹੈ।
ਅੱਛੀ ਵੀ ਨਹੀਂ ਲੱਗਦੀ।
ਮੈਂ ਕਿਹਾ ਲਾਈਟ ਕਲਰ ਵਿਛਾਓ ਤਾਂ ਫਿਰਰ ਇੱਕ ਦਿਨ ਵਿਛਦੀ ਉਹ ਫਿਰ ਜਾਦਾਂ ਧੋਵਾਂਗੇ ਤਾਂ ਜਲਦੀ ਖਰਾਬ ਹੋ ਜਾਏਗੀ।
ਹ
ਹੈਲੋ। ਹੈਲੋ। ਹੈਲੋ। ਹੈਲੋ।
ਠੀਕ ਹੈ।
ਹੈਲੋ ਹਾਂਜੀ ਬੰਦ ਕਰਤੀ ਸੀ ਤੁ
ਨਹੀਂ ਨਹੀਂ ਉਹ ਪਤਾ ਨੀ ਆਪਣੀ ਆਪ ਆਵਾਜ਼
ਠੀਕ ਠੀਕ ਹੈ ਕੋਈ ਨੀ ਚਲ ਮੈਂ ਕਿਹਾ ਸੀ ਉਹ ਬਈ ਤੁਸੀਂ ਫਿਰ ਤੁਸੀ ਜਹੜੇ ਲਿਆ ਔ ਚਦਰਾ ਉਹਣਾ ਨੂੰ ਵਾਸ਼ ਕਰਕੇ ਤੇ ਪਹਲੇ ਤੁਸੀ ਵਿਛਾਲ ਲੂ ਨਾ ਜਿਤਨੇ ਦਿਨ ਤੁਸੀਂ ਵਿਛਾ ਸਕਦੇ ਹੋ ਨਾ ਕਿ ਚਾਰ ਦਿਨ ਪੰਜ ਦਿਨ ਦੀ ਉਸ ਤੋਂ ਬਾਅਦ ਤੁਸੀਂ ਵਾਸ਼ ਕਰਨਾ ਵਾਸ਼ ਕਰਨ ਤੋਂ ਬਾਅਦ ਨਾ ਤੁਸੀਂ ਫਿਰ ਮੈਨੂੰ ਦੱਸਣਾ ਕਿ ਕਲਰ ਉਹਦਾ ਕਿਤਨਾ ਕੁ ਕਲਰ ਨਿਕਲਿਆ ਜਾਂ ਕਿੰਨੀ ਕੁ ਸੁੰਗੜ ਗਈ ਹੈ। ਫਿਰ ਮੈਂ ਉਸ ਹਿਸਾਬ ਨਾਲ ਨਹੀਂ ਫਿਰ ਦੇਖਾਂਗੀ।
ਨਹੀਂ ਵੈਸੇ ਜਿਆਦਾ ਤਰ ਅਸੀਂ ਜਿਹੜੀ ਅ ਸ਼ੋਪ ਲੈਂਦੇ ਨਾ ਉਹਨਾਂ ਨੂੰ ਕਹਿ ਕੇ ਲੈਂਦੇ ਕਿ ਕਲਰ ਨੀ ਜਾਣਾ ਚਾਹੀਦਾ। ਤੇ ਉਹ ਫੇਰ ਉਸ ਹਿਸਾਬ ਨਾਲ ਥੋੜਾ ਰੇਟ ਥੋੜਾ ਹੈਵੀ ਦਿਖਾ ਦਿੰਦਾ। ਤੇ ਸਹੀ ਦੇ ਦਿੰਦਾ ਚੀਜ਼।
ਚਲੋ ਸੌ ਪੰਜਾਹ ਰੁਪਏ ਦਾ ਫਰਕ ਨਹੀਂ ਹੋਵੇ ਲੱਗੇਗਾ ਲੇਕਿਨ ਜਵੇ ਕਲਰ ਨਿਕਲ ਜਾਣਗੇ ਜੇ ਫਿਰ ਫਾਇਦਾ ਕੋਈ ਨਹੀਂ ਹੁੰਦਾ।
ਹਾਂ ਨਹੀਂ ਨਹੀਂ ਉਹ ਫਿਰ ਬਿਲਕੁਲ ਬੇਕਾਰ ਲੱਗੇਗੀ ਉਹ ਲੈਣ ਦਾ ਕੋਈ ਫਾਇਦਾ ਹੀ ਨਹੀਂ। ਸਹੀ ਗੱਲ ਹੈ ਮੈਂ ਤੁਹਾਨੂੰ ਹਾਂਜੀ ਵੋਸ਼ ਕਰਕੇ ਨਹੀਂ ਸਾਡੇ ਫੈਮਲੀ ਚੋਂ ਕਈ ਜਾਂਦੇ ਆ ਉਹਨਾਂ ਕੋਲ ਲੈਣ ਨਾ।
ਹਾਂ ਉਹ ਤਾਂ ਠੀਕ ਹੈ ਜਿਹੜੀ ਤੁਸੀਂ ਲੈ ਕੇ ਆਇਓ ਨਾ ਤੁਸੀਂ ਉਹਨੂੰ ਵਾਸ਼ ਕਰੋ। ਔਰ ਫੇਰ ਮੈਂ ਦੇਖ ਦੇਖਾਂਗੀ ਵੀ ਕਿਤਨੀ ਸਿਲਿੰਕ ਹੋਈ ਹੈ ਕਿੰ ਕਿਤਨਾ ਕਲਰ ਗਿਆ ਹੈ। ਫਿਰ ਫਿਰ ਮੈਂ ਦੇਖਾਂਗੀਨ ਤੋਂ ਫਿਰ ਜਾ ਕੇ ਲੈ ਕੇ ਨਹੀਂ ਤੇ ਇੰਜ ਕਰਾਂਗੀ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੀ। ਤੁਸੀਂ ਮੇਰੇ ਨਾਲ
ਹਾਂਜੀ ਫੇਰ ਕੋਈ ਗੱਲ ਨੀ ਜਿਸ ਦਿਨ ਜਾਣਾ ਆਏਗਾ ਫਿਰ ਮੈਨੂੰ ਦੱਸ ਦੇਣਾ ਫਿਰ ਮੈਂ ਤੁਹਾਡੇ ਨਾਲ ਚੱਲਾਂਗੀ ਤੇ ਹੋ ਆਵਾਂਗੇ ਆਪਾਂ। ਤੇ ਦੇਖ ਆਵਾਂਗੇ ਡਿਜ਼ਾਇਨ ਤਾਂ ਹੋਰ ਵੀ ਆ ਜਾਣਗੇ ਕੇਹ ਰੇ ਸੀ ਵਰਾਇਟੀ ਹੋਰ ਆਏਗੀ। ਤੇ ਹੋਰ
ਉਹ ਦਾ ਕੋਈ ਤੁਹਾਡੇ ਕੋਲ ਨਾ ਕੋਈ ਅਗਰ ਕੋਈ ਕੰਟੈਕਟ ਨੰਬਰ ਹੈਗਾ।
ਨਹੀਂ ਨਹੀਂ ਕੋ ਕਟੈਕਟ ਨੰਬਰ ਤੇ ਮੈਂ ਲਿੱਤਾ ਹੀ ਨਹੀਂ ਉਹਨਾਂ ਦਾ।
ਨਹੀਂ ਮੈਂ ਕਿਹਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਜਗ ਬਲਕਿ ਨਵੀਂ ਵਰਾਇਟੀ ਕੋਈ ਆਈ ਏ। ਤੇ ਫਿਰ ਅਸੀਂ ਉਹਦੋ ਹੀ ਲੈ ਲਈਏ।
ਹਾਂਜੀ ਕੋਈ ਨੀ ਮੈਂ ਵੇਖ ਲਾਂਗੀ। ਜਦੋਂ ਕਦੀ ਵੀ ਚੱਕਰ ਲੱਗਿਆ ਤੇ ਮੈਂ ਇੱਕ ਵਾਰੀ ਪੁੱਛ ਆਵਾਂਗੀ ਕੋਈ ਵਰਾਇਟੀ ਆਈਏ ਫਿਰ ਫੋਨ ਨੰਬਰ ਲੈ ਆਵਾਂਗੀ ਉਹਨਾ ਫ ਤੁਹਾਨੂੰ ਦੱਸਾਂਗੇ। ਹਾਂਜੀ, ਹਾਂਜੀ ਕੋਈ ਗੱਲ ਨੀ ਮੈਂ ਤੁਹਾਨੂੰ ਦੱਸਾਂਗੀ ਨਾ ਫੇਰ ਫੇਰ ਵੇਖ ਲਵਾਂਗੇ, ਬਈ ਕਿੰਨੇ ਤੱਕ, ਉਹਨਾ ਨੂੰ ਫੇਰ ਰੇਂਜ ਵਗੈਰਾ ਸਾਰੀ ਦੱਸਣੀ ਪਏਗੀ ਕਿਸ ਤੱਕ ਹੈ। ਹਾਂਜੀ, ਹਾਂਜੀ ਠੀਕ। ਹੈ। ਹੋਰ ਤੁਹਾਡਾ ਘਰ ਪਰਿਵਾਰ ਸਭ ਠੀਕ ਐ।
ਹਾਂਜੀ, ਹਾਂਜੀ ਸਭ ਠੀਕ ਹੈ, ਸਭ ਠੀਕ ਹੈ ਹੋਰ ਆ ਨਾ।
ਹਾਂਜੀ ਖਾਲ ਖਾਲੀ ਖਾਣਾ ਵਗੈਰਾ।
ਹਾਂਜੀ, ਹਾਂਜੀ ਖਾਣਾ ਵਗੈਰਾ ਸਭ ਖਾ ਲਿਆ।
ਅੱਛਾ ਜੀ, ਹੋਰ ਸੁਣਾਓ ਅੱਜ ਤੇ ਬਹੁਤ ਗਰਮੀ ਹੋ ਗਈ ਏ ਦੁਬਾਰਾ।
ਹਾਂਜੀ, ਹਾਂਜੀ। ਠੀਕ।
ਅੱਜ ਦਾ ਗਰਮੀ ਦਾ ਬਹੁਤ ਫ਼ਰਕ ਪੈ ਗਿਆ, ਕੱਲ ਤੇ ਠੀਕ ਸੀ ਮੌਸਮ ਨਾ ਠੰਡਾ।
ਹਾਂਜੀ, ਸਵੇਰੇ ਤੇ ਸਹੀ ਸੀ ਹੁਨ ਫੇਰ ਧੁੱਪ ਨਿਕਲ ਆਈ ਉਹਦੇ ਨਾਲ
ਹਾਂਜੀ, ਅੱਜ ਬਹੁਤ ਗਰਮੀ ਏ। ਅਸੀ ਐਵੇਂ ਮਾਰਕੀਟ ਹੀ ਗਏ ਸੀ। ਤੇ ਬਹੁਤ ਗਰਮੀ ਸੀ।
ਹਾਂ ਠੀਕ, ਮੈਂ ਤੁਹਾਨੂੰ ਪਹਿਲੇ ਕੋਲ ਕੀਤੀ ਸੀ ਪਰ ਤੁ ਤੁਹਾਡੀ ਕੋਲ ਮਿਲੀ ਨਹੀਂ।
ਹਾਂਜੀ, ਮੈਂ ਮਾਰ ਮੈਂ ਆ ਹੀ ਰਹੀ ਸੀ ਉਦੋਂ ਨਾ ਮਾਰਕੀਟ ਤੋਂ।
ਚਲੋ ਠੀਕ ਹੈ ਫਿਰ ਮੈ ਤੁਸੀਂ ਮੈਨੂੰ ਦੱਸ ਦੇਨਾ, ਮੈਂ ਤੁਹਾਨੂੰ ਫੋਨ ਕਰ ਲਾਂਗੀ ਜਾਣ ਤੋਂ ਪਹਿਲੇ। ਓਕੇ ਜੀ, ਠੀਕ ਹੈ ਜੀ।
ਕੇ 'ਸਤਿ ਸ੍ਰੀ ਅਕਾਲ ਜੀ'।